ਹੋ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ
ਬਹੁਤ ਵਧੀਆ ਤੁਸੀਂ ਸੁਣਾਓ
ਮੈਂ ਵੀ ਵਧੀਆ ਔਰ ਘਰ ਪਰਿਵਾਰ ਸਭ ਵਧੀਆ ਨੇ
ਸਭ ਵਧੀਆ ਵਾਈ ੁਟੀ ਲ ਰ
ਵਧੀਆ ਨੇ ਹੋਰ ਕੀ ਕਰ ਰਹੇ ਸੀ
ਬਸ ਪ੍ਰਿਯਊਕ ਹੁਣੀ ਬੈਠੀ ਸੀ ਘਰ ਦੇ ਕੰਮ ਕਰਕੇ
ਹਮ ਉਹ ਤੇ ਹੈ ਹੀ ਬੰਦਾ ਅੱਕ ਜਾਂਦਾ ਕਰਦੇ ਕੰਮ ਕਰ ਕਰਕੇ ਨਾ ਤੇ ਆਪਣੇ ਆਪਣੇ ਕੋਲੋਂ ਤੇ ਕੋਈ ਟਾਈਮ ਨਈ ਨਿਕਾਲ ਪਾਂਦਾ ਨਾ। ਆਪਣੇ ਸਰੀਰ ਵਾਸਤੇ ਤੇ ਮੈਂ ਐਈਔ ਸੋਚ ਰੀ ਆਂ ਕਿ ਹੁਣ ਤੇ ਬੱਚਿਆਂ ਦੀ ਛੁੱਟ ਵੀ ਹੋ ਗਈਆਂ ਤੇ ਕਿਉਂ ਨਾ ਮੋ ਰਨਿੰਗ ਵਾਕਿਆ ਜਾਏ ਸਵੇਰੇ ਉੱਠ ਕੇ ਨਾ। ਤੇ ਕੋਈ ਟੈਨਸ਼ਨ ਵੀ ਨੀਗੀ ਬੱ ਚਿਆਂ ਦੇ ਲੰਚ ਪੈਕ ਕਰਨ ਦੀ ਯਾਂ ਕੁਛ ਤੇ ਬੋਡੀ ਐਵੇਂ ਦੀ ਹੋ ਗਈ ਏ ਕਾਂ ਕੰਮ ਕਰਦੇ ਕੰਮਕਾਰ ਕਰਕੇ ਫ੍ਰੀਜ ਜੀ ਹੋ ਗਈ ਏ। ਜਮੀ-ਜਮੀ ਬੋਡੀ ਹੋ ਗਈ ਏ ਮਤਲਬ ਐਕਟਿਵਨੈਸ ਨਈ ਐ ਬੋਡੀ ਚ ਅੰਦਰ ਨਾ। ਔ ਅੰਨੇਵਾਦੀ ਬਿਮਾਰੀਆਂ ਵੀ ਲੱਗਦੀ ਪਈਐਂ ਤੋ ਮੋਰਨਿੰਗ ਵਾਕ ਤੋਂ ਮੈਂ ਸੋਚਿਆ ਸੀ ਕਰਨ ਦੇ। ਤੁਸੀਂ ਕਿਸ, ਕਿਵੇਂ ਕਰਦੇ ਔ ਮੋਰਨਿੰਗ ਵਾਕ?
ਚ ਅਸੀ ਔਹੀ ਕਹਿੰਦੇ ਆ ਨਾ ਸਵੇਰੇ ਜਲਦੀ ਉੱਠੋਗੇ ਸਰੀਰ ਵੱਲੋਂ ਵੀ ਵਧੀਆ, ਮਾਨਸਿਕ ਵੱਲੋਂ ਵੀ ਵਧੀਆ। ਇਹ ਕਹਿਦੇ ਹੀ ਕਹਿਦੇ ਐ, ਸਾਨੂੰ। ਇਹਨਾਂ ਨੂੰ ਤੁਸੀਂ ਦਿਨ ਭਰ ਅਪ ਉਹਨਾਂ ਨੂੰ ਤੁਆਡਾ ਰੋਟੀਨ ਜੋ ਐ ਨਾ ਸ਼ੁਰੂ ਤੋਂ ਹੀ ਸਵੇਰੇ ਮੋਰਨਿੰਗ ਵਾਕ ਤੋਂ ਹੀ ਕਰਨਾ ਚਾਹੀਦਾ ਐ। ਤਾਂਈ ਤੁਆਡੀ ਅੱਛੀ ਅ ਸਰੀਰ ਨੂੰ ਨੀ ਖਾਲੀ ਸ਼ਾਂਤੀ ਵੀ ਮਿਲਦੀ ਐ।
ਕਹਿ ਰਏ ਔ ਸ਼ਰੀਰ ਨੂੰ ਸ ਸ਼ਾਂਤੀ ਕੇ ਸਾਥ ਇੱਕ ਅਨਰਜੀ ਵੀ ਅਨਰਜੀ ਜਿ ਵੀ ਸਾਨੂੰ ਮਿਲ ਜਾਂਦੀ ਐ ਸਾਰਾ ਦਿਨ ਕੰਮ ਵਾਸਤੇ। ਤੇ ਜੋ ਸਾਰਾ ਦਿਨ ਸਟਰ੍ਰੈਸ ਹੁੰਦੈ ਸਾਨੂੰ ਕਮ ਕਰ ਕਰਕੇ ਅੰਨੇਵਾਦਾ ਕਰਦਿਆਂ ਰੋਟੀਆਂ ਪਾਣੀਆਂ ਬੜੀਆਂ ਸਾਰੀ ਚੀਜ਼ਾਂ ਹੋਂਦੀਐ ਤੇ ਸਾਨੂੰ ਇੱਕ ਸਟਰ੍ਰੈਸ ਰਿਲੀਫ਼ ਮਿਲ ਜਾਂਦਾ ਐ ਮੋ ਮੋਰਨਿੰਗ ਵਾਕ ਦੇ ਨਾਲ ਤੇ ਹੁਣ ਦੇਖੋ ਕਿੰਨੀ ਬਿਮਾਰੀਆਂ ਵੀ ਹੋ ਰਈਆਂ ਐਂ ਤੇ ਅਈਔ ਕੈਂਦੇ ਨੇ ਕਿ ਅਗਰ ਤੁਸੀ ਵੋਕ ਕਰੋਗੇ ਚਲੋਗੇ ਤੁਹਾਡੀ ਅ ਬਿਮਾਰੀਆਂ ਘਟੇਗੀ, ਹੁਣ ਸ਼ੂਗਰ ਬੀ ਪੀ ਅੰਨ੍ਹੇਵਾਧ ਹੋਇਆ ਲੋਕਾਂ ਨੂੰ ਤੇ ਵੋਕ ਦੇ ਨਾਲ ਕਾਫ਼ੀ ਚੀਜ਼ਾਂ ਵੀ ਸੁਧਰ ਜਾਂਦੀ ਬੋਡੀ ਦੀਆਂ।
ਬਿਲਕੁਲ-ਬਿਲਕੁਲ, ਸਰੀਰ ਸਵੇਰ ਦਸ, ਸਰ ਦਸ ਸਮਾਂ ਸ਼ਾਂਤ, ਸ਼ਾਂਤ ਵਾਲਾ ਹੁੰਦਾ ਐ। ਜਿਹਦੇ ਚ ਆਪਾਂ ਆਰਾਮ ਨਾਲ ਬੈਠ ਕੇ ਵੋਕ ਕਰ ਸਕਦੇ ਐਂ। ਇੱਕ ਔਹੀ ਟਾਈਮ ਹੁੰਦੈ ਜੋ ਆਪਣੇ ਲਈ ਸਭ ਤੋਂ ਬੈਸਟ ਹੂੰਦਾ ਐ। ਜਿਸ ਨਾਲ, ਜਿਸ ਨਾਲ ਤੁਸੀ ਜਿੰ ਦੇ ਨਾਲ ਵੀ ਤੁਸੀ ਕਾਹਲੀ ਕਰਦੇ ਔ ਨਾ ਜਿਹੜੀ ਯੋਜਨਾ ਕੋਈ ਵੀ ਬਣਾਣੇ ਔ। ਉਹਦੇ ਨਾਲ ਸਾਨੂੰ ਸਰੀਰ ਲਈ ਸਭ ਤੋਂ ਵਧੀਆ ਖੁਸ਼ ਰੱਖਣ ਦੀ ਸਭ ਤੋਂ ਵਧੀਆ ਤਨਾਅ ਐ, ਇਹ ਤਨਾਅ ਖ਼ਤਮ ਕਰਦਾ।
ਬਿਲਕੁਲ ਸਹੀ ਕਹਿ ਰਹੇ ਔ। ਬੰਦਿਆਂ ਦੇ ਅੰਦਰ ਲੋਕ ਖਦੀਆ ਸੁਣ-ਸੁਣ ਕੇ ਘਰ ਦੀਆਂ ਟੈਨਸ਼ਨ ਲੈ ਕੇ ਨਾ ਸਾਨੂੰ ਆਪਣੇ ਵਾਸਤੇ ਬਿਲਕੁਲ ਟੈਮ ਨੀ ਮਿਲਦਾ ਕਿ ਅਸੀ ਕੁੱਛ ਸੋਚੀਏ ਆਪਣੇ ਬਾਰੇ ਮੈਂ। ਐਹੋ ਜਿਆ ਮਨ ਕਰਦੈ ਕਿ ਅਸੀ ਇੱਕ ਸ਼ਾਂਤ ਜਿਹੀ ਜਗ੍ਹਾ ਜਾਈਏ, ਉੱਧਰ ਬੈਠੀਏ ਸਵੇਰੇ ਆਪਣੇ ਗੁਰੂ ਜੀ ਦਾ ਨਾਮ-ਵਾਮ ਲੈ ਕੇ ਨਾ ਤੇ ਅਪਣੇ-ਅਪਣੇ ਸਰੀਰ ਨੂੰ ਆਪਣਾ ਟਾਈਮ ਦਈਏ। ਤੇ ਜਾ ਕੇ ਆਪਣੀ ਸਾਰੇ ਦਿਨ ਦੀ ਦਿਨਚਰਿਆ ਚਾਲੂ ਕਰੇ ਮੈਂ ਤੇ ਐਵੇ ਹੀ ਹ ਤੇ ਮੈਂ ਤ ਹੁਣ ਯੋ ਵੀ ਕਰਨੀ ਆ ਮੋਰਨ ਵਕ ਹਦਾ ਨਾ ਯੋਗਾ ਵੀ
ਬਹੁਤ ਵਧੀਆ ਗੱਲ ਹੈ ਹਾਂ ਮੈਂ ਵੀ ਮੇਰਾ ਵੀ ਰੂਟੀਨ ਹੈ ਮੇਰਾ ਵੀ ਰੂਟੀਨ ਹੈ ਮੈਂ ਮੋਰਨਿੰਗ ਵਾਕ ਯੋਗਾ ਤੇ ਵੋਕ ਕਰਦੀ ਹੀ ਕਰਦੀ ਹਾਂ ਔਰ ਆਪਣੇ ਸਿੱਖ ਧਰਮ ਚ ਤਾਂ ਇੱਕ ਖਾਸ ਕਰਕੇ ਹੈ ਸਵੇਰੇ ਦੋ ਉੱਠ ਕੇ ਚਾਰ ਵਜੇ ਤੱਕ ਦੇ ਸਮਾਂ ਜਿਹੜਾਤ ਵੇਹਲਾ ਹਉੁੰਦਾ ਹੈ ਹਾਂ ਉਸ ਟਾਈਮ ਤੁਸੀਂ ਆਪਣੇ ਆਪ ਨਾਮ ਵੀ ਸਿੰਗਣ ਲਓ ਅਤੇ ਆਪਣੇ ਆਤਮਿਕ ਅ ਸ਼ਾਂਤੀ ਲਈ
ਉਹ ਤੇ ਹੈ ਹੀ ਹੁਣ ਮੈਂ ਤੇ ਬਰਾਜੱਸ ਨ ਔਰ ਯੋਗ ਮੁਦਰਾ ਵੀ ਕਾਫੀ ਕਰ ਲੈਣੀ ਆ ਧਿਆਨ ਕਰ ਲੈਂਦੇ ਹਾਂ ਧਿਆਨ ਦੇ ਨਾਲ ਨਾ ਥੋੜ੍ਹੀ ਦੇਰ ਧਿਆਨ ਲਗਾਓਗੇ ਤੇ ਤੁਹਾਨੂੰ ਨਾ ਐਵੇਂ ਹੋ ਜਾਏਗਾ ਕਿ ਸਾਰੀ ਦਿੱਕਤਾਂ ਸਾਰੀਆਂ ਟੈਸ਼ਨਾਂ ਤਮਾਰੇ ਮਾਇੰਡ ਚੋਂ ਨਿਕਲ ਜਾਵੇਗੀ ਧਿਆਨ ਦੇ ਨਾਲ ਤੇ ਯੋਗਾ ਮਤਲਬ ਸਾਰੀ ਯੋਗਾ ਜਿੰਨੀ ਵੀ ਹੁੰਦੀ ਹੈ ਤੇ ਬ੍ਰਜ ਹਸਨ ਲਧਿਆਨ ਮੰਦਰਾ ਔਰ ਕੱ ਬਾਲ ਭਤ ਤੇ ਇਹ ਵਧੀਆ ਚੀਜ਼ ਨਾ ਮੈਂ ਕਰ ਲੈਂਦੇ ਹਾਂਸੀਂ ਸਵੇਰੇ ਤੇ ਦਾ ਲੱਗਦਾ ਸਰੀਰ ਜੋ ਟੁੱਟੇ ਹੁੰਦਾ ਨਾ ਐਨਰਜੀ ਵਾਲਾ ਹੋ ਜਾਂਦਾ ਹੈ ਸਾਰੇ ਫਿਰ ਜਲਦੀ ਜਲਦੀ ਘਰ ਕਿਤੇ ਕੰਮ ਫਟਾਫਟ ਹੁੰਦੇ ਨੇ
ਬਿਲਕੁਲ ਬਿਲਕੁਲ ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਜਲਦੀ ਉੱਡਦੇ ਹੋ ਤੇ ਤੁਹਾਨੂੰ ਰਾਤ ਨੂੰ ਵੀ ਨੀਂਦ ਬਹੁਤ ਵਧੀਆ ਆਉਂਦੀ ਹੈ ਇਹੀ ਇਹ ਹਾਂ ਕਿਸ ਨਾਲ ਤੁਹਾਡਾ ਸੋਣ ਦਾ ਚੱਕਰ ਵੀ ਸਹੀ ਰਹਿੰਦਾ
ਉਹ ਤੇ ਹੈ ਹੀ ਸਾਨੂੰ ਨਾ ਸਾਰਾ ਦਿਨ ਦਾ ਰੂਟੀਨ ਜਿਹਾ ਬਣ ਜਾਂਦਾ ਕਿ ਹਰ ਚੀਜ਼ ਟਾਈਮ ਨਾਲ ਹੀ ਹੁੰਦੀ ਹੈ ਫਿਰ ਸਵੇਰੇ ਜਲਦੀ ਉੱਠ ਕੇ ਅਗਰ ਵੋਕ ਕਰ ਲੈਂਦੇ ਆ ਤੇ ਹੁਣ ਦੇ ਫਾਇਦੇ ਵੀ ਨੇ ਨੁਕਸਾਨ ਵੀ ਹੈਗੇ ਨੇ ਨੁਕਸਾਨ ਤਾਂ ਦੇਖੋ ਕੋਰ ਹੈਗੇ ਨਹੀਂ ਫ਼ਾਇਦੇ ਫਾਇਦੇ ਬਹੁਤ ਹੈਗੇ ਨੇ ਫਾਇਦੇ ਹੈ ਇਹਦੇ ਤੇ ਕੋਈ ਨੁਕਸਾਨ ਨਹੀ ਹੈ
ਬਿਮਾਰੀਆਂ ਤੋਂ ਸਭ ਤੋਂ ਜ਼ਿਆਦਾ ਬਚਦੇ ਹਾਂ ਆਪਾਂ ਇੱਥੇ ਆਪ ਕਿਉਂਕਿ ਜਿੰਨੀਆਂ ਜਿੰਨੇ ਆ ਆਪਾਂ ਸੁਸਤੀ ਵਿੱਚ ਬੈਠੇ ਰਹਾਂਗੇ ਉਨੇ ਬਿਮਾਰੀਆਂ ਆਪਾਂ ਨੂੰ ਜਲਦੀ ਪਕੜਨਗੀਆਂ ਜਿੰਨੀ ਸਵੇਰੇ ਸੈਰ ਕਰਾਂਗੇ ਆਪਣੇ ਲਈ ਦਿਨ ਨਿਕਾਲਾਂਗੇ ਓਨਾ ਵਧੀਆ ਨਿਕਲੇਗਾ ਟਾਈਮ
ਹੁਣ ਕਦੀ ਕਦੇ ਨਾ ਇਹਵੇਂ ਵੀ ਲੱਗਦਾ ਕਿ ਸਾਡੇ ਕੋਲ ਟਾਈਮ ਹੀ ਨੀ ਗਾ ਸਵੇਰੇ ਉੱਠਣ ਦਾ ਇਹੋ ਜਿਹਾ ਲੱਗਦਾ ਕਿ ਸਾਰਾ ਦਿਨ ਕਾਮ ਕਰਕੇ ਰਾਤੀ ਵੀ ਲੇਟ ਹੋ ਜਾਂਦੇ ਆ ਕਾਮ ਕਰ ਕਰਕੇ ਤੇ ਸਵੇਰੇ ਸਾਨੂੰ ਉੱਠ ਹੀ ਨਹੀ ਜਾਂਦਾ ਦਾ ਤੇ ਇਹ ਨਾ ਸਾਨੂੰ ਆਲਸ ਵੀ ਛੋੜਨਾ ਪਏਗਾ ਆਪਣੇ ਵਾਸਤੇ ਨਾ ਕਿਉਂਕਿ ਇਹ ਚੀਜ਼ਾਂ ਬੜੀ ਜ਼ਰੂਰੀ ਹੈ ਵ ਕਰਨ ਆਲਸ ਨੂੰ ਤਿਆਗਨਾ ਵੀ ਪਏਗਾ ਤੇ ਅਸੀਂ ਗੁਜ਼ਰ ਤੇ ਹੈਗੀ ਤੇ ਤੁਸੀਂ ਕਿਵੇਂ ਕਿਵੇਂ ਯੋਗਾ ਕਰ ਲੈਂਦੇ ਹੋ
ਮੈਂ ਵੈਸੇ ਤਾਂ ਮੇਨ ਯੋਗਾ ਮੈਨੂੰ ਪਾਵਰ ਯੋਗਾ ਆਉਂਦਾ ਸਾਰਾ ਜਿੰਨਾ ਵੀ ਯੋਗਾ ਪਾਵਰ ਯੋਗਾ ਕਰਾਉਂਦੇ ਹੈ ਨਾ ਮ ਮੇਨ ਪਾਵਰ ਯੋਗਾ ਤੇ ਹੀ ਫੋਕਸ ਹੈ ਹਾਂਜੀ ਮਤਲਬ ਸਾਰੀ ਸਕੈਚਿੰਗ ਸਾਰੀ ਸਕੈਚਿੰਗ ਸਾਰੀ ਸਕੈਚਿੰਗ ਜਿੰਨੀ ਵੀ ਹੁੰਦੀ ਹੈ ਪਹਿਲਾਂ ਉਸ ਤੋਂ ਬਾਅਦ ਜਿਵੇਂ ਵੀ ਮੈਂ ਸੈਰ ਕਰਦੀ ਹੈਂ ਨਾ ਉਸ ਤੋਂ ਬਾਅਦ ਦੀ ਵੋਕ ਮੈਨੂੰ ਫੋਰਟੀ ਫਾਈਵ ਮਿੰਟ ਵੋਕ ਚਾਹੀਦੀ ਹੀ ਚਾਹੀਦੀ
ਉਹ ਤੇ ਹੈ ਬੋਡੀ ਨੂੰ ਨਾ ਇੱਕ ਹੈਬਿਟ ਵੀ ਹੋ ਜਾਂਦੀ ਹੈ ਹਾਂਜੀ
ਚਲੋ ਜਾਂਦਾ
ਬਿਲਕੁਲ ਉਹ ਤਾਂ ਸਹੀ ਗਿਆ ਸੀ ਅਗਰ ਅਗਰ ਅਸੀਂ ਨਾ ਕਰੀਏ ਨਾ ਇੱਕ ਦਿਨ ਵੀ ਤੇ ਇਹੋ ਜਿਹਾ ਲੱਗਦਾ ਹੈ ਕੀ ਛੁੱਟ ਗਿਆ ਸਾਡੀ ਸਾਡੀ ਲਾਈਫ ਦਾ ਕੀ ਪਾਰਟ ਛੁੱਟ ਗਿਆ ਕਿ ਹੈ ਅਸੀਂ ਕੀਤਾ ਹੀ ਨਹੀਂ ਤੇ ਬੋਡੀ ਇਹਵੇ ਜਿਹੀ ਲੱਗਦੀ ਹੈ ਫੁਰਤੀਲੀ ਨੀ ਲੱਗਦੀ ਉਸ ਦਿਨ ਨਾਲ ਜਿਸ ਦਿਨ ਕਰੋ ਵੋਕ ਤੇ ਤੇ ਜਿਸ ਦਿਨ ਕਰਕੇ ਆਉਂਦੇ ਹੈ ਤੇ ਉਸਂ ਬੜੀ ਫੁਰਤੀਲਾ ਜੇਹਾ ਮਹਿਸੂਸ ਹੁੰਦਾ ਹੈ ਸਵੇਰੇ ਉੱਠ ਕੇ ਦੇਖੋ ਬਾਅ ਵਾਤਾਵਰਨ ਵੀ ਬੜਾ ਚੰਗਾ ਜਿਹਾ ਹੁੰਦਾ ਹੈ ਤੇ ਬਟ ਇਹ ਜੋ ਪਕਸ਼ੀਆਂ ਦੀਆਂ ਅਵਾਜਾਂ ਤੇ ਸੁਬਾਹ ਸੁਬਾਹ ਦੀਆਂ ਪੇੜ ਦੀਆ ਮਤਲਬ ਆਕਸੀਜਨ ਅੱਛੀ ਮਿਲਦੀ ਹੈ, ਤੇ ਬੋਡੀ ਨੂੰ ਕਾਫ਼ੀ ਫ਼ਾਇਦੇ ਮਿਲਦੇ ਨੇ ਇਸ ਕਰਕੇ ਨਾ ਤੇ ਮਾਇੰਡ ਨੂੰ ਵੀ ਮਤਲਬ ਮਾਇੰਡ ਬੜਾ ਰਿਫਿਰੈਸ਼ ਹੋ ਜਾਂਦਾ ਹੈ
ਸਹੀ ਗੱਲ ਹੈ। ਜਦੋਂ ਆਪਾਂ ਸਵੇਰੇ ਉੱਠਦੇ ਜਾਂਦੇ ਹਾਂ ਆਪਾਂ ਨੂੰ ਬਹੁਤ ਲੋਕ ਅੱਛੇ ਅੱਛੇ ਅੱਛੀ ਵੀ ਆਪਾਂ ਚੀਜ਼ ਮਿਲਦੀ ਹੈ। ਬੈਡ ਵੀ ਮਿਲਦੀ ਹੈ ਪਰ ਆਪਾਂ ਫੋਕਸ ਆਪਾਂ ਨੂੰ ਅੱਛੇ ਕਰਨ ਦੀ ਜ਼ਿਆਦਾ ਵਧੀਆ ਲੱਗਦਾ ਅੱਛਾ ਕਰੀਏ ਜੋ ਵੀ ਕਿਸੇ ਨੂੰ ਦੇਖਦੇ ਹਾਂ ਕਿਸੇ ਨੂੰ ਹੋਰ ਹੁੰਦੇ ਕਰਦੇ ਹੋਏ ਅੱਛਾ ਕੁਛ ਦੇਖਦੇ ਹਾਂ, ਤੇ ਹੋਰ ਵੀ ਦਿਲ ਕਰਦਾ ਕਿ ਹਾਂ ਯਾਰ ਮੈਂ ਉਸ ਤੋਂ ਵੀ ਅੱਛਾ ਕਰ ਸਕਾਂ
ਦੇਖੋ, ਹੁਣ ਤੇ ਨਾ ਘਰ ਦੇ ਕੰਮ ਕਰਨਾ ਹੁਣ ਕਿਵੇਂ ਦੇ ਹੋ ਗਏ ਆ ਸਾਰੇ ਇਲੈਕਟ੍ਰੋਨਿਕ ਕੰਮ ਹੋ ਗਏ ਨੇ, ਬੋਡੀ ਨੂੰ ਨਾ ਦੇਖੋ ਪੋਚਾ ਲਗਾਏਗੇ ਤੇ ਸਾਨੂੰ ਪੋਚੇ ਵਾਲੇ ਸਾਰੇ ਚੀਜ਼ਾਂ ਆ ਗਏ ਕੱਪੜੇ ਧੋਣ ਦੀਆਂ ਮਸ਼ੀਨਾਂ ਆ ਗਏ ਪਹਿਲੇ ਦੇ ਜਮਾਨੇ ਚ ਕੀ ਹੁੰਦਾ ਸੀ, ਲੋਕੀ ਹੱਥ ਨਾਲ ਸਭ ਚੀਜ਼ਾਂ ਕਰਦੇ ਸੀ। ਹੈ। ਤੇ ਉਹਨਾਂ ਨੂੰ ਕੋਈ ਬਿਮਾਰੀ ਰੋਗ ਨ ਹੁੰਦਾ ਸੀ। ਹੁਣ ਅੰਨੇਵਾਦੀ ਬਿਮਾਰੀਆਂ ਹੋ ਗਈਆਂ ਕਿਉਂਕਿ ਸਰੀਰ ਨੇ ਚੱਲਣਾ ਹੀ ਬੰਦ ਕਰਤਾ ਸਰੀਰ ਨੇ ਆਪਣੀ ਤਰ ਤਰਫੋਂ ਮਿਹਨਤ ਕਰਨੀ ਬੰਦ ਕਰਦੀ ਤੇ ਇਸ ਕਰਕੇ ਸਾਨੂੰ ਬਿਮਾਰੀਆਂ ਵੀ ਬੜੀ ਅਟਰੈਕਟ ਕਰਦੀ ਹੈ।
ਸਹੀ ਗੱਲ
ਇਉ ਮਤਲਬ ਇਉ ਸੋਚਣਾ ਚਾਹੀਦਾ ਕਿ, ਮੋਰਨਿੰਗ ਵਾਕ ਕੇ ਥਰੂ ਨਾ ਅਸੀਂ ਸਭ ਚੀਜ਼ ਆਪਣੇ ਆਪ ਨੂੰ ਕਵਰ ਕਰ ਲਾਂਗੇ। ਅਗਰ ਇੱਕ ਵੋਕ ਵੀ ਕਰ ਲੈਗਾ ਤਾਂ ਸਾਡੀ ਬੋਡੀ ਅੱਛੀ ਚਲੇਗੀ, ਮਤਲਬ ਕੋਈ ਪ੍ਰੋਬਲਮ ਨ ਆਏਗੀ ਉਹਦੇ ਚ ਨਾ ਬਿਮਾਰੀਆਂ ਵੀ ਨਹੀਂ ਲਗੇਗੀ ਅੱਜ ਕੱਲ ਛੋਟੇ ਛੋੇ ਬੱਚਿਆਂ ਨੂੰ ਨੂੰ ਵੀ ਇੰਨੀ ਇੰਨੀ ਬਿਮਾਰੀਆਂ ਨਾ ਉਹਨਾਂ ਨੂੰ ਵੀ ਯੋਗ ਬੱਚਿਆਂ ਵਾਸਤੇ ਵੀ ਯੋਗ ਆ ਨੇ ਕਾਫੀ ਤਰੀਕੇ ਦੇ ਨਾਲ ਤੇ ਘਰ ਬੈਠ ਕੇ ਬ ਬੱਚੇ ਵੀ ਯੋਗ ਕਰ ਸਕਦੇ ਇੰਨੇ ਵਾਧੀਆਂ ਯੋਗਾ ਦਿਖਾ ਰਹੇ ਹੈ। ਤੇ ਆਈਸ ਦੀ ਐਕਸਜ਼ ਬੱ ਬੱਚਿਆਂ ਦੀ ਆਈਸ ਇਫੈਕਟ ਪੜ੍ਹ ਰਹੇ, ਆਈਜ਼ ਦੀ ਐਕਸਰਸਾਈਜ਼ ਦਿਖਾਂਦੇ ਪਏ ਨੇ, ਅਤੇ ਇਹ ਚੀਜ਼ਾਂ ਬੜੀ ਹੋ ਗਈਆਂ ਮਸ਼ਹੂਰ ਹੋ ਗਈਆਂ ਨਾ ਕਹਿੰਦੇ ਨੇ
ਚਿਹਰੇ ਉੱਠਣ ਨਾਲ ਪਹਿਲਾਂ ਸਭ ਤੋਂ ਪਹਿਲੀ ਚੀਜ਼ ਕੀ ਹੈ ਆਪਾਂ ਨੂੰ ਤਾਜ਼ੀ ਹਵਾ ਮਿਲਦੀ ਹੈ ਜਿਹੜੀ ਉਹ ਤਾਜ਼ੀ ਹਵਾ ਉਹ ਉਹ ਸੂਰਜ ਦੀ ਰੋਸ਼ਨੀ ਪੈਂਦੀ ਆਪਾਂ ਨੂੰ ਸਿੱਧੀ ਡਾਇਰਕਟ ਉਹਦੇ ਨਾਲ ਆਪਣੀ ਕੀ ਹੁੰਦੀ ਹੈ ਵਿਟ
ਡੀ ਮਿਲਦਾ ਉੱਥੇ ਹੈ ਹੀ ਸਵੇਰੇ ਸਵੇਰੇ ਦੀ ਅਗਰ ਅਸੀਂ ਸਨਲਾਈਟ ਲੈ ਲੈਂਗੇ ਤਾਂ ਵਿਟਾਮਿਨ ਡੀ ਹੱਡੀਆਂ ਵਾਸਤੇ ਨਾ ਠੀਕ ਰਹੇਗਾ ਸਾਡੇ ਹਾਂ
ਹਾਂ ਕਹਿੰਦੇ ਨਾਲ ਤੁਸੀਂ ਤੁਹਾਡੀ ਮ ਸਾਡੀ ਇਮਿਊਨਿਟੀ ਪਾਵਰ ਵੀ ਵੱਧਦੀ ਆ ਖਾਲੀ ਹੋਈ ਖਾਲੀ ਵਿਟਾਮਿਨ ਡੀ ਇਮਿਊਨਿਟੀ ਪਾਵਰ ਵੀ ਵਧੀਆ ਤੁਸੀਂ ਸਾਰਾ ਦਿਨ ਐਨਰਜੀਟੀਿਕ ਲੋਕ ਸਾਰਾ ਦਿਨ ਤੁਸੀਂ ਮਤਲਬ ਤੁਹਾਨੂੰ ਕਦੀ ਤੁਸੀਂ ਕਦੀ ਇਹ ਨੀ ਸੋਚੋਗੇ ਕਿ ਮੈਨੂੰ ਕਦੀ ਲੇਟਣ ਦੀ ਵੀ ਲੋੜ ਹੈ ਕਿ ਨਹੀਂ ਕਿਉਂਕਿ ਆਪਾਂ ਹਰ ਟਾਈਮ ਇਹ ਜਾਗ ਹਰ ਟਾਈਮ ਜਾਗ ਨਾ
ਹਾਂ ਇੰਝ ਜਿਹਾ ਰਹਿੰਦਾ ਹਾਂ ਉਹੀ ਤਾਂ ਮੈਂ ਕਹਿ ਰਹੀ ਹਾਂ ਕਿ ਇੰਝ ਜਿਹੀ ਬੋਡੀ ਹੋ ਗਈ ਹੈ ਕੀ ਬਹੁਤ ਦੇ ਨਾਲ ਸਾਡੀ ਬੋਡੀ ਅੱਛੀ ਜਿਹੀ ਮਹਿਸੂਸ ਹੁੰਦੀ ਹੈ ਕਿ ਅਸੀਂ ਹੋਰ ਕੰਮ ਕਰ ਲਈਏ ਹੋਰ ਕਮ ਕਰ ਲਈਏ ਲੇਕਿਨ ਉਹੀ ਹੈ ਨਾ ਕਿ ਇੱਕ ਟਾਈਮ ਦੇ ਨਾਲ ਹੀ ਸਭ ਚੀਜ਼ਾਂ ਅੱਛੀ ਲੱਗਦੀ ਹੈ ਬੋਡੀ ਨੂੰ ਵੀ ਰੈਸਟ ਚਾਹੀਦਾ ਹੈ ਤੇ ਰੈਸਟ ਕਰਗੇ ਤਾਂ ਬੋਡੀ ਆਪਣੇ ਆਪ ਸਿਸਟਮੈਟਿਕਲੀ ਬਿਲਕੁਲ ਸਹੀ ਵੀ ਚਲੇਗੀ ਸਵੇਰੇ ਉੱਠਣਾ ਵੀ ਹੈ ਤੇ ਕਾਮ ਵੀ ਕਰਨਾ ਹੈ ਹੁਣ ਤੇ ਬ ਬੱਚਿਆਂ ਵਾਸਤੇ ਵੀ ਉੱਠਣਾ ਪੈਂਦਾ ਬੱਚਿਆਂ ਨੂੰ ਵੀ ਮਤਲਬ ਮੋਰਨਿੰਗ ਵਾਕ ਦਾ ਵੀ ਸਕੂਲ ਤੋਂ ਮਤਲਬ ਕਾਫ਼ੀ ਚੀਜ਼ਾਂ ਹੋਲੀਡੇ ਹੋਮਵਰਕ ਵੀ ਮਿਲ ਜਾਂਦੇ ਨੇ ਤੂੰ ਇਹ ਕਰੋ ਤੇ ਇਹ ਕਰੋ ਤੇ ਬੱਚਿਆਂ ਵਾਸਤੇ ਵੀ ਉਹਨਾ ਨੇ ਫੋਕਸ ਕੀਤਾ ਕਿ ਬੱਚੇ ਵੀ ਮੋਰਨਿੰਗ ਵਾਕ ਕਰੇ
ਬਹੁਤਰੂਰੀ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਬੱਚਿਆਂ ਲਈ ਤਾਂ ਬਹੁਤ ਮੈਂ ਕਹਿੰਦੀ ਹਾਂ ਹਰ ਕਿਸ ਲਈਔਰ ਮੈਂ ਅੱਜ ਦੇ ਟਾਈਮ ਚ ਹਰ ਇਨਸਾਨ ਨੂੰ ਐਕਟਿਵ ਦੇਖਦੀ ਹਾਂ ਹਰ ਇਨਸਾਨ ਐਕਟ ਪਾਰਕ ਦੇ ਵਿੱਚ ਪੂਰੇ ਲੋਕ ਭਰੇ ਹੋਏ ਹੈ ਪਰ ਬਹੁਤ ਜ਼ਿਆਦਾ ਓਲਡ ਓਲਡ ਏਜ ਤਕ ਚਲੋ ਆ ਰਹੀ ਹੈ ਕਿਉਂਕਿ, ਉੱਪਰੀ ਹੈ। ਫਰੀ ਮਾਈੰਡ ਹੈ ਕੋਈ ਉਹਨਾ ਨੂੰ ਟੈਸ਼ਨ ਨਹੀਂ ਪਰ ਯੰਗ ਏਜ ਦੇ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ।
ਇਸ ਕਰ, ਇਸ ਉਹਨਾ ਹੈ। ਇਸ ਟਾਈਮ 'ਚ ਅੰਦਰ ਕਾਫ਼ੀ ਬੰਦਾ ਯੋਗ ਯੋਗ ਦੇ ਅੰਦਰ ਜੁੜਿਆ ਹੈ। ਭਾਵੇਂ ਵੋਕ ਕਰਕੇ ਜੁੜਿਆ ਹੈ, ਤੇ ਭਾਵੇਂ ਸਟ੍ਰੈ ਚਿੰਗ ਦੇ ਨਾਲ। ਹੁਣ ਬੁੱਢਿਆਂ ਨੂੰ ਵੀ ਦੇਖ। ਓਲਡ ਬੰਦਿਆਂ ਨੂੰ ਦੇਖਲੋ, ਕਿੰਨੇ ਤਰੀਕੇ ਦੀਆਂ ਐਕਸਰਸਾਈਜ਼ਾਂ ਕਰਦੇ ਆ ਸਵੇ ਤੇ, ਤੇ ਉਹਨਾਂ ਨੂੰ ਦੇਖ ਕੇ ਹੀ ਆਪਣੇ ਆਪ ਨੂੰ ਹੁੰਦਾ ਹੈ। ਇਹ ਬੁੱਢੇ ਲੋਕੀ ਕਰਦੇ ਹੈ, ਤੇ ਅਸੀਂ, ਸਾਡੀ ਕੀ ਉਮਰ ਹੈ, ਅਸੀਂ ਕਿਉਂ ਨੀ ਕਰ ਸਕਦੇ ਹਾਂ, ਤੇ ਇਓ ਰਹਿੰਦਾ ਹੈ। ਕਿ ਬੜੇ ਵੱਡਿਆਂ ਨੂੰ ਦੇਖ ਕੇ ਹੀ ਆਪਣੇ ਆਪ ਨੂੰ ਮਿਲ ਇਹੋ ਜਿਹੀ ਗੱਲ ਨੀ ਐ, ਹਾਂ ਤੇ ਮੈਂ ਤੇ ਇਹੀਓ ਕਹਾਂਗੀ ਹਮ।
ਸਵੇਰ ਦਾ, ਜਦੋਂ ਮੈਂ ਟਾਈਮ ਨਿਕਾਲਦੀ ਹਾਂ ਨਾ, ਮੈਨੂੰ ਇਹ ਲੱਗਦਾ ਹੈ, ਕਿ ਮੈਂ ਆਪਣੇ ਸਿਰ ਦੇ ਲਈ ਟਾਈਮ ਅਗਰ ਨਿਕਾਲ ਲਿਆ ਨਾ ਜ਼ਿੰਦਗੀ ਦੇ ਵਿੱਚ, ਤਾਂ ਮੈਨੂੰ ਨਹੀਂ ਲੱਗਦਾ ਕਿ ਮੇਰੇ ਆਉਣ ਵੱਲ ਮੇਰਾ ਬੜਾ। ਆਪ ਜਲਦੀ ਆਏ।
ਸਹੀ ਕਹਿ ਰਹੇ ਹੋ। ਦੇਖੋ, ਮੈਚੋਰੈਂਸ ਜੋ ਦੀ ਹੈ ੳਉਹ ਦੋ ਫਾਈਨ ਲਾਈਨਸ ਆ ਜਾਂਦੀ ਹੈ। ਫੇਸ ਦੇ ਅੰਦਰ ਬੜੀ ਜਲਦੀ ਜਲਦੀ। ਉਹ ਇਸ ਕਰਕੇ ਤੋਂ ਆਉਂਦੀ ਹੈ ਕਿ ਸਾਨੂੰ ਅਗਰ ਘਰ ਦੇ ਕੰਮ ਫਸੇ ਆ, ਆਪਣੀ ਬੋਡੀ ਨੂੰ ਕੋਈ ਟੈਮ ਨੀ ਦਾਂਗੇ, ਟੈਨਸ਼ਨਾਂ ਲੈ ਕੇ ਬੈਠੇ ਰਹਿਗੇ ਸਾਰਾ। ਤੇ? ਟੈਂਨਸ਼ਨ, ਸਟ੍ਰੈਸ ਇਤਨਾ ਰਹੇ ਦੋ ਮਾਇੰਡ ਦੇ ਅੰਦਰ ਤੇ, ਬਿਮਾਰੀਆਂ ਤੇ ਲੱਗੇਗੀ। ਔਰ ਫੇਸ ਦੇ ਅੰਦਰ। ਝੂਰੀਆਂ ਤੇ ਜ਼ਰੂਰ ਪੈਦਾ ਹੋਏ ਤ, ਅਓ ਮੈਂ ਕਹਾਂਗੀ। ਕਿ ਸਭ ਨੂੰ ਮੋਰਨਿੰਗ ਵਾਕ ਕਰਨੀ ਚਾਹੀਦੀ ਹੈ, ਭਵੇਂ ਬ। ਚੋ ਤੇ ਬੁੱਢਾ, ਚਾਹੇ। ਕੋਈ ਵੀ ਹੋ, ਜਵਾਨ ਹੋ। ਸਭ ਨੂੰ ਮਤਲਬ ਕਰਨਾ। ਚਾਹੀਦੈ ਮਿਲ ਕੇ ਚਲੋ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ
ਮੈਨੂੰ ਵੀ ਮੈਨੂੰ ਵੀ ਬਹੁਤ ਵਧੀਆ ਠੀਕ ਹੈ ਜੀ ਚਲੋ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ